ਸਤਿ ਸ਼੍ਰੀ ਅਕਾਲ ਜੀ।
ਹੈਲੋ। ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ ਠੀਕ ਠਾਕ।
ਬਸ ਵਧੀਆ ਵਧੀਆ ਹੋਰ ਤੁਸੀਂ ਦੱਸੋ ਕਿਵੇਂ ਘਰ ਸਾਰੇ ਜਿਣੇ।
ਸਭ ਵਧੀਆ ਨੇ ਸ਼ੁਕਰ ਹੈ ਰੱਬ ਦਾ ਹੋਰ ਸੁਣਾਓ।
ਬਸ ਵਧੀਆ ਅੱਜ ਮੈਂ ਕਹਿ ਰਹੀ ਸੀ ਅੱਜ ਕੱਲ ਪਾਣੀ ਦੀ ਕਿੰਨੀ ਲੋਕੀਂ ਬਰਬਾਦੀ ਕਰ ਰਹੇ ਹੈਗੇ ਨੇ। ਪਾਣੀ ਆ ਚੱਲਦਾ ਛੱਡ ਦਿੰਦੇ ਨੇ ਨਾਲੇ ਨੂਲੇ ਤੇ ਇਹਨਾਂ ਨੇ ਕਿੰਨਾ ਗੰਦ ਪਾਇਆ ਨਦੀਆਂ ਨੂੰ। ਕਿੰਨਾ ਗੰਦ ਪਾਇਦਾ ਹੈਗਾ ਪਾਣੀ ਬਰਬਾਦ ਕਰ ਰਹੇ ਹੈਗੇ ਨੇ।
ਹਾਂਜੀ, ਹਾਂਜੀ ਥੋੜ੍ਹਾ ਬਹੁਤ ਬਚਾਉਣਾ ਚਾਹੀਦਾ ਹੈ। ਅਗਰ ਤੁਸੀਂ ਇੱਕ ਕੰਮ ਇੱਕ ਪਾ ਇਕ ਪਾਣੀ। ਤ੍ਰੈ ਚਾਰ ਕੰਮ ਕਰ ਸਕਦੇ ਹੋ। ਅਗਰ ਤੁਸੀਂ ਉਸ ਪਾਣੀ ਨਾਲ ਭਾਂਡੇ ਧੋ ਰਹੇ ਹੋ। ਉਹਦੇ ਨਾਲ ਤੁਸੀਂ ਫਰਸ਼ ਵੀ ਧੋ ਸਕਦੇ ਹੋ। ਤੁਲਾਈ ਵੀ ਕਰ ਸਕਦੇ ਹੋ। ਕੱਪੜੇ ਜੋ ਧੋ ਰਹੇ ਹੋ। ਉਹ ਨਾਲ ਵੀ ਫਰਸ਼ ਧੋ ਸਕਦੇ ਹੋ। ਹਨਾ ਔਰ ਔਰ ਜੋ ਤੁਸੀਂ ਸਾਫ਼ ਪਾਣੀ। ਐ ਭਾਂਡੇ ਪੂੰਡਿਆਂ ਚੋਂ ਜੋ ਤੁਹਾਡਾ ਨਿਕਲਦਾ ਜੂਠਾ ਪਾਣੀ ਜੋ ਥੋੜਾ ਥੋੜਾ ਪੀ ਕੇ ਰੱਖਦੇ ਨੇ ਬੱਚੇ ਬੱਚੇ ਇੱਕ ਬਾਲਟੀ 'ਚ ਇਕੱਠਾ ਕਰੋ ਸਟੋਰ ਕਰਕੇ ਉਹਦੇ 'ਚ ਪਾ ਦਿਓ।
ਬਿਲਕੁਲ ਹੁਣ ਦੇਖੋ ਇੱਥੇ ਲੋਕੀ ਸਵਿਮਿੰਗ ਪੂਲਾਂ 'ਚ ਜਾ ਰਹੇ ਨੇ ਗਰਮੀ ਕਰਕੇ। ਉਹ ਸਵਿਮਿੰਗ ਪੂਲ 'ਚ ਕਿੰਨਾ ਗੰਦਾ ਪਾਣੀ ਹੁੰਦਾ ਉਹ ਥੋੜਣਾ ਪਾਣੀ ਬਦਲਦੇ ਨੇ ਔਹ ਇੱਕ ਲਿਕੁਵਡ ਆਉਂਦਾ ਹੈ ਉਹ ਦੋ ਬੂੰਦਾ ਪਾਉਂਦੇ ਹੈਗੇ ਨੇ ਪਾਣੀ ਸਾਫ਼ ਹੋ ਜਾਂਦਾ ਦੇ ਚ ਕੀਟਾਣੂ ਕਿੰਨੇ ਹੁੰਦੇ ਨੇ ਕਿਸੇ ਦੀ ਬੋਡੀ ਚ ਕੀ ਹੈ ਕਿਸੇ ਦੀ ਬੋਡੀ ਚ ਕੀ ਹੈ।
ਉਹੀ ਤੇ ਉਹ ਇਨਾ-ਇਨਾ ਪਾਣੀ ਅਗਰ ਬਰਬਾਦ ਕਰਨ ਲੱਗ ਜਾਣਗੇ ਤੇ ਫੇਰ ਕਿਵੇਂ ਕੰਮ ਚੱਲੇਗਾ
ਉਹੀ ਬੋਡੀ ਦੂਜੀ ਦੀ ਬੋਡੀ ਚ ਲੱਗ ਜਾਂਦੀ ਹੈ ਬਿਮਾਰੀ ਹੈ ਫਿਰ ਅੱਗੋਂ ਧੁੱਪ ਇਡੀ ਪੈਂਦੀ ਹੈ ਕਿਉਂਕਿ ਉਹ ਤੇ ਹੁੰਦੇ ਨੀ ਛੱਤ ਸਿਰ ਤੇ ਸਵਿਮਿੰਗ ਪੂਲ ਦੇ ਉੱਥੋਂ ਧੁੱਪ ਪੈ ਥੱਲੋਂ ਪਾਣੀ ਸਰਦ ਗਰਮ ਬੱਚਿਆਂ ਨੂੰ ਹੋ ਜਾਂਦਾ ਅੱਜ ਕੱਲ੍ਹ ਬੱਚੇ ਮੰਨਦੇ ਨੀ ਹੈ ਸਵੀਮਿੰਗ ਪੂਲ ਜਾਣ ਤੋਂ
ਹਾਂ ਫਿਰ ਵੀ ਬੱਚੇ ਰੁਕਦੇ ਨੀ
ਜੀ ਬਿਲਕੁਲ-ਬਿਲਕੁਲ ਦੇਖੋ ਸ਼ੁਰੂ ਰੈਡ ਨੇਸ ਹੋ ਜਾਂਦੀ ਹੈ ਕਈਆਂ ਬੱਚਿਆਂ ਦੇ ਕਈਆਂ ਦੇ ਬੱਚੇ ਤੇ ਕੁਛ ਹੋ ਜਾਂਦਾ ਪਰ ਦੱਸਦੇ ਹੀ ਨਹੀਂ ਹੈਗੇ ਉਹ
ਦੱਸਦੇ ਨੀ ਡਰਦੇ ਮਾਰੇ ਸਾਡਾ ਬੱਚਾ ਇੱਕ ਇੱਕ ਵਾਰੀ ਗਿਆ ਸੀ ਸਵਿਮਿੰਗ ਪੂਲ ਦੇ ਵਿੱਚ ਉਹ ਟਾਇਰ ਹੁੰਦਾ ਨਾ ਉਹ ਦਿੰਦੇ ਨੇ ਉਹ ਫੂਕ ਵਾਲਾ।
ਹਾਂਜੀ।
ਉਹਨੂੰ ਲੈ ਕੇ ਨਾ ਰਗੜਦਾ ਪਿਆ ਸੀ ਸਾਰੀਆਂ ਪਸਲੀਆਂ ਦੇ ਉੱਤੇ ਨਾ ਲਾਲ ਲਾਲ ਕਰਕੇ ਆ ਗਿਆ ਸੀ।
ਅਛਾ ਜੀ।
ਦੱਸੇ ਨਾ ਦੱਸੇ ਨਾ। ਤੇ ਫਿਰ ਸਾਨੂੰ ਅ ਅਗਲੇ ਦਿਨ ਜਿਹਲੇ ਮੈ ਨਹਾਉਣ ਲੱਗੀ ਫਿਰ ਮੈਂ ਵੇਖ ਵੇਖਿਆ ਮੈਂ ਕਿਹਾ ਐ ਕੀ ਏ ਐ ਕਹਿੰਦਾ ਮੈਂ ਟਾਇਰ ਪਾ ਕੇ ਘੁੰਮਿਆ ਸੀ।
ਅੱਛਾ। ਆਹੋ ਜੀ ਆਹੋ ਬੱਚੇ ਬੜੇ ਉਹ ਕਰਨ ਲੱਗ ਗਏ ਨੇ। ਬਸ ਵਧੀਆ ਸਾਡੇ ਘਰ ਵੀ ਹੈ ਛੋਟੇ। ਤੇ ਕੁੜੀ ਨਹਾਉਂਦੀ ਹੈ ਟੱਬ ਵਿੱਚ ਮੈਂਨੂੰ ਕਹਿੰਦੀ ਸਵਿਮਿੰਗ ਪੂਲ ਲੈ ਜੋ ਮੈਂ ਕਿਹਾ ਸਵਿਮਿੰਗ ਪੂਲ ਦਾ ਪਾਣੀ ਖਰਾਬ ਇੱਡਾ। ਕਿੱਥੇ ਜਾਇਆ ਕਰਨਾ ਮਸਾਂ ਇੱਕ ਘੰਟਾ ਪਾਣੀ ਆਉਂਦਾ ਹੈ।
ਔਰ ਉਹੀ ਟੱਬ ਵਾਲਾ ਪਾਣੀ ਤੁਸੀਂ ਜਗ੍ਹਾ ਤੋਂ ਲਿਆ ਕਰੋ।
ਟਬ ਵਾਲੀ ਪਾਣੀ ਮੈਂ ਕਦੀ ਕੂਲਰ ਚ ਪਾ ਦਿੰਦੀ ਹਾਂ ਕਦੀ ਗਮਲੇ ਚ ਪਾ ਦਿੰਦੀ ਹਾਂ ਕਦੇ ਜਗ੍ਹਾ ਧੋ ਲੈਂਦੀ ਹਾਂ ਕਦੇ ਪੋੜੀ ਚ ਰੋੜ ਦਿੰਦੀ ਹਾਂ ਕਦੀ ਕੱਪੜੇ ਹੰਘਾਲ ਲੈਂਦੀ ਹਾਂ ਇਹ ਕੰਮ ਚ ਲੈਂਦੀ ਆ ਮੈਂ ਪਾਣੀ ਮੈਂ ਕੁਛ ਨਾ ਕੁਛ ਤੇ ਨਾਲ ਹੋਵੇ ਨਾ ਪਾਣੀ ਰੋੜਾਂਗੇ ਪਾਣੀ ਖ਼ਰਾਬ ਕਿਤੇ ਜਾਏਗਾ ਸਾਡੇ ਘਰ ਸਵੇਰੇ ਘੰਟਾ ਪਾਣੀ ਆਂਦਾ।
ਹਾਂਜੀ ਸਹੀ ਗੱਲ ਹੈ ਇਹਨਾਂ ਦਾ ਪਾਣੀ ਅ ਉਹ ਕਰਕੇ ਗੁਜ਼ਾਰਾ ਥੋੜ੍ਹੀ ਹੈਗਾ।
ਬਿਲਕੁਲ-ਬਿਲਕੁਲ ਹੁਣ ਦੇਖੋ ਨਾ ਹੁਣ ਮੁੰਬਈ ਵਿੱਚ ਕਿੰਨੀ ਦਿੱਕਤ ਪਈ ਦੀ ਹੈਗੀ ਪਾਣੀ ਦੀ ਕਿੱਲਤ ਪਈ ਦੀ ਹੈ ਲੋਕ ਲੋਕੀ ਕਿਵੇਂ ਪਾਣੀ ਉੱਧਰ ਮੰਗਦੇ ਵੀ ਹੈਗੇ ਨੇ ਪਾਣੀ ਸਾਡੇ ਤੇ ਪਾਣੀ ਨੀ ਹੈ ਪਾਣੀ ਨੀ ਐ।
ਹੋਰ ਸਹੀ ਗੱਲ ਹੈ ਪਾਣੀ ਬਚਾਣਾ ਚਾਹੀਦਾ, ਅਰੇ ਸਾਨੂੰ ਆਣ ਵਾਲੇ ਭਵਿੱਸ਼ੇ ਵਾਸਤੇ ਪਾਣੀ ਸਟੋਰ ਕਰਕੇ ਰੱਖਣਾ ਚਾਹੀਦਾ ਥੋੜ੍ਹਾ ਬਚਾਣਾ ਚਾਹੀਦਾ ਪਾਣੀ। ਐ ਥੋੜੀ ਨਾ ਕਈ ਬਿਲਕੁਲ ਹੀ ਹੱਦ ਕਰਦੇ ਪਾਣੀ ਮਿੰਟ-ਮਿੰਟ ਬਾਅਦ ਮੂੰਹ ਹੱਥ ਤੋ ਰਹੇ ਨੇ ਮਿੰਟ-ਮਿੰਟ ਬਾਅਦ ਨਹਾ ਰਹੇ ਨੇ, ਚਲੋ ਠੀਕ ਹੈ ਗਰਮੀ ਹੈ ਤੇ ਇੱਕ ਵਾਰੀ ਨ੍ਹਾਲੋ ਦੋ ਵਾਰੀ ਨ੍ਹਾਲੋ ਬਸ, ਠੀਕ ਏ।
ਹੂੰ, ਐ ਕਪੜਿਆਂ ਦਾ ਵੀ ਸਾਨੂੰ ਇੱਕ ਉਹ ਜਿਹੜੀ ਮਸ਼ੀਨ ਲਾ ਕੇ ਧੋਣੇ ਚਾਹੀਦੇ ਹੈ ਵਾਰ-ਵਾਰ ਨਹੀਂ ਲਾਣੀ ਚਾਹੀਦੀ ਐ ਮਸ਼ੀਨ।
ਲਾ ਲਓ ਉਹ ਸਾਰਾ ਪਾਣੀ ਥੋੜ੍ਹਾ ਸਟੋਰ ਕਰਕੇ ਸਾਰੀ ਥਾਵਾਂ ਧੋ ਲੋ, ਬਾਹਰੋਂ ਧੋ ਲੋ ਹਫ਼ਤੇ ਅੱਛੀ ਤਰ੍ਹਾਂ ਡੀਪ ਕਲੀਨਿੰਗ ਕਰਦੋ ਔਰ ਬਾਕੀ ਰੋਜ਼ ਦੇ ਨਾਲ ਆਪਣਾ ਕੋਈ ਹੋਰ ਛੋਟਾ-ਮੋਟਾ ਕੰਮ ਕਰੋ ਪਾਣੀ ਬਚੇ ਉਹਦੇ ਨਾਲ, ਪੋਚਾ ਲਾ ਲੋ।
ਤੁਸੀਂ ਬਿਲਕੁਲ ਇਹੀ ਏ ਜਿਆਦਾ ਹੋ ਗਿਆ ਆ, ਫੇਰ ਵੀ ਪਾਣੀ ਜਿਆਦਾ ਬਚਾਓ ਹੈਨਾ ਅੱਜ ਕੱਲ ਨੂੰ ਪਤਾ ਪੇੜਾਂ ਪੌਦਿਆਂ ਨੂੰ ਪਾਣੀ ਲੋਕੀ ਗਮਲੇ ਹੈ ਈ ਨੀ ਬਰਸਾਤਾਂ ਹੀ ਨਹੀਂ ਹੋ ਰਹੀਆਂ ਹੈਗੀਆਂ। ਕੀ ਕੀਤਾ ਜਾਏ, ਜੀ ਪਾਨੀ ਲੱਗਦਾ ਵੀ ਇੰਨਾ ਹੈ ਬੜਾ ਲੱਗਦਾ ਪਾਣੀ, ਕਿਉਂਕਿ ਗਰਮੀ ਆ ਬੱਚਿਆਂ ਨੂੰ ਮਿੰਟ-ਮਿੰਟ ਬਾਅਦ ਪਿਆਸ ਲੱਗਦੀ ਹੈ ਪਾਣੀ ਦੀ।
ਉਹੀ ਤੇ, ਉਹਨਾਂ ਹੀ ਪਾਣੀ ਪੀਂਦੇ ਆ ਉਹਨੇ ਈ ਭਾਂਡੇ ਜੂਠੇ ਕਰਦੇ ਆ ਫਿਰ ਉਹਨਾਂ ਹੀ ਪਾਣੀ
ਹੁਣ ਨਹੀਂ ਬਿਲਕੁਲ, ਫੇਰ ਇੱਕ ਗਲਾਸ ਸਾਨੂੰ ਫੜਾ ਦਿੰਦੀ ਹੁੰਨੀ ਆ ਮੈਂ ਇੱਥੇ ਪੀਓ ਤੇ ਇਹੀ ਰੱਖੋ।
ਹੂੰ ਮੈਂ ਤੇ ਥਰਮਾਕੋਲ ਦੇ ਉਹ ਹੁੰਦੇ ਨਾ, ਡਿਸਪੋਜਲ ਲਿਆ ਕੇ ਰੱਖੇ ਹੋ ਆ। ਡਿਸਪੋਜਲ ਦੇ ਦਿੰਨੀ ਆ। ਅਗਰ ਉਹ ਖਤਮ ਹੋ ਜਾਣਗੇ ਨਾ ਹੁਣ ਤਾਂ ਮੈਂ ਹੁਣ ਲਿਆਵਾਂਗੀ ਉਹ ਪਲਾਸਟਿਕ ਦੇ ਗਲਾਸ ਮਿਲਦੇ ਨਾ ਤਾਂ ਬੜਵਾਲੇ।
ਹਾਂ
ਕਲਰ ਫੁੱਲ ਸਭ ਦੇ ਵੱਖਰੇ-ਵੱਖਰੇ ਕਲਰ ਦੇ ਲੈ ਕੇ ਆਵਾਂਗੀ, ਆਪਣਾ-ਆਪਣਾ ਗਲਾਸ ਧੋਈ ਜਾਓ ਤੇ ਪੀ ਵੀ ਜਾਓ।
ਬਿਲਕੁਲ ਉਹੀ
ਇੱਕੋ ਵਾਰੀ ਮਾਂਜ ਦਿਆਗੇ ਸ਼ਾਮੀ, ਬਸ ਸ਼ਾਮੀ ਮਾਂਜੇ ਤੇ ਛੁੱਟੀ।
ਬਿਲਕੁਲ ਜੀ ਬਿਲਕੁਲ ਇਹੀ ਹੁੰਦਾ ਹੈ ਕਰਨਾ ਵੀ ਇਹੀ ਚਾਹੀਦਾ ਔਰ ਇਨਸਾਨ ਕਰੇ ਵੀ ਕੀ। ਇੰਨੀ ਗਰਮੀ ਹੈਗੀ ਏ ਪਾਣੀ ਦੀ ਬਰਬਾਦੀ, ਲੋਕੀ ਕਰੀ ਜਾਂਦੇ ਐ ਅੱਜ-ਕੱਲ ਨਦੀਆਂ ਵੇਖੋ ਸੁੱਕੀ ਦੀਆਂ ਤ ਤਲਾ ਵੇਖੋ ਸੁੱਕੇ ਦੇ
ਔਰ ਜੀ ਗਰਮੀ ਵੀ ਤਾਂ ਗਰਮੀ ਵੀ ਬਹੁਤ ਪੈ ਰਹੀ ਹੈ ਨਾ।
ਲੋਕੀ ਕਿੱਡੇ-ਕਿੱਡੇ, ਦੇ ਸੀ। ਬਿਲਕੁਲ। ਪਹਿਲਾਂ ਖੂਹੇ ਵੀ ਕਿੱਡੇ-ਕਿੱਡੇ ਹੁੰਦੇ ਸੀ ਹੁਣ ਖੂਹੇ ਵੀ ਨੀ ਕਿਤੇ ਨਜ਼ਰ ਆਂਦੇ ਹੈ।
ਹੂੰ ਪਹਿਲੇ ਟਾਈਮ ਤੇ ਲੋਕੀ ਤਲਾਬਾਂ ਤੇ ਕੱਪੜੇ ਧੋਣ ਜਾਂਦੇ ਸੀ, ਕੂਇਆਂ ਤੋਂ ਪਾਣੀ ਲੈ ਕੇ ਆਂਦੇ ਸੀ ਤਾਂ ਵੀ ਦੇਖ। ਲੋ ਪਾਣੀ ਦੀ ਕਮੀ ਨਹੀਂ ਸੀ ਹੁੰਦੀ। ਹੁਣ ਵੇਖ ਲੋ ਹਰ ਘਰ ਦੇ ਵਿੱਚ ਸੁੱਖ ਸੁਵਿਧਾ ਹੋ ਗਈਆਂ ਨੇ ਤੇ ਹੁਣ ਪਾਣੀ ਘੱਟ ਹੋ ਗਿਆ। ਕਿਉਂਕਿ ਲੋਕੀ ਬਰਬਾਦ ਜਿਆਦਾ ਕਰਨ ਲੱਗ ਗਏ ਨੇ।
ਲੋਕੀ ਬਰਬਾਦ ਜਿਆਦਾ ਕਰਨ ਲੱਗ ਗਏ ਨੇ। ਪਾਣੀ ਨੂੰ ਔਰ ਇੱਕ ਵਾਰੀ ਨਾ ਲਿਆ ਚਲੋ ਠੀਕ ਹੈ, ਮੈਂ ਤੇ ਕਹਿਨੀ ਆ ਹੋਲੀ ਬੋਲੋ, ਹੋਲੀ ਬੋਲੋ। ਆਲੂ ਉਾਲਣੇ ਆ ਨਾ ਅਸੀਂ ਜ ਗਰਮ ਪਾਣੀ ਵਜਦਾ ਮੇਰਾ। ਆਲੂਆਂ ਵਾਲਾ। ਮੈਂ ਤੇ ਉਹਦੇ ਵਿੱਚ ਭ ਕੀ ਕਰਨੀ ਆ। ਜਿਵੇਂ ਅਹ ਇੱਕ ਭਾਂਡੇ ਚ ਪਾਇਆ। ਗਰਮ ਪਾਣੀ ਉਹਦੇ ਮਾ ਸਰਫ ਪਾਇਆ। ਰੋਟੀ ਵਾਲੇ ਕੱਪੜੇ ਧੋ ਦਿੱਤੇ। ਰੋ ਹਾਂ ਪੋਣੇ। ਪਾ ਦਿੰਣੀ ਹਾਂ ਗਰਮ ਪਾਣੀ। ਮੰਮਾ ਪੰਜੈਂ ਵੀ।
ਜਾਂਦਾ ਪਾਣੀੂਣੀ ਹੋ ਜਾਂਦਾ ਹੈ। ਅੱਛੀ ਗੱਲ ਹੈ ਰੱਖਣਾ ਚਾਹੀਦਾ ਹੈ। ਇਸ ਕਰਨਾ ਚਾਹੀਦਾ ਆ। ਜ ਸਾਨੂੰ ਪਾਣੀ ਦੀ ਬੜੀ ਬੱਚਤ ਕਰਨੀ ਚਾਹੀਦੀ। ਜਿਵੇਂ ਲੋਕੀ ਦੇ ਨਲਕੇ, ਟੂਟੀਆਂ ਖੁੱਲੀਆਂ ਛੱਡ ਦਿੰਦੇਆਂ। ਕਿ ਸਾਡੀ ਸਫ਼ਾਈ ਹੋ ਰਹੀ ਹੈ। ਉਹ ਥੋੜ੍ਹੀ ਹੁੰਦਾ ਆ। ਹੁਣ ਕਈ ਲੋਕੀ ਵੇਖੋ ਪਾਣੀ ਦੀ ਉਹ ਕਰਦੇ ਆ। ਕਿ ਹਾਂ ਸ਼ੁਕਰ ਕਰਦੇ ਆ। ਮਸਾਂ ਮਸਾਂ ਪਾਣੀ ਹੋਇਆ। ਉਹ ਕੀ ਕਰਦੇ ਨੇ। ਸਾਰੇ ਪੋਣੀਆਂ ਵੀ ਧੋ ਕੱਪੜੇ ਵੀ ਧੋ ਪਰਦੇ ਵੀ ਧੋ ਚਾਦਰਾਂ ਵੀ ਧੋ ਥਾਂ ਵੀ ਤੋ। ਇੱਕੋ ਦਿਨ ਸਾਰਾ ਲਾਇਆ ਲਾ ਦਿੰਦੇ ਨੇ।
ਧੋਵੋ ਲੇਕਿਨ ਇੱਕ ਲਿਮਿਟ ਵਿਚ ਰੱਖੋ ਨਾ।
ਹਾਂ ਦੋਜੇ ਨੂੰ ਪਾਣੀ ਮਿਲਲੇ ਆ। ਤੇ ਧੋਆ ਤਾਂ ਹੀ ਲੱਗੀ ਰ ਸਾਰੀ ਦਿਹਾੜੀ ਕਮ ਸੇ ਕਮ ਥੋੜਾ ਥੋੜਾ। ਕਰੋ ਇਹਥਣਾ ਕਿਸੀਂ ਸਾਰੇ ਇੱਕੋ ਦਮ ਪਾਣੀ ਦੇ ਕੇ ਸਾਰਾ ਕੰਮ ਕਰ ਲੋਗੇ ਮਾੜਾ ਮਾੜਾ ਕਰੋ ਦੀ ਪਰਦੇ ਧੋ ਲਏਈ ਚਿੱਧਰਾਂ ਧੋ। ਦੀਆ ਕਦੀ ਸਫ਼ਾਈ ਕਰ ਲਈ। ਕਦੀ ਪੌੜੀ ਧੋ ਲਈਆਂ ਝਾੜੂ ਮਾਰੋ ਪੋਣੀਆਂ ਵੀ ਕੋਈ ਧੋਣ ਦੀ ਲੋੜ ਹੀ ਨੀ।
ਅਰੇ ਕੀ ਲੋਹੜੇ ਪੋਚੇ ਮਾਰਦੋ ਨਾ।
ਹਾਂ
ਹ
ਝਾੜੂ ਮਾਰੋ ਝਾੜੂ ਮਾਰ ਫਰਸ਼ ਸਾਫ ਹੋ ਜਾਦੀ ਆ।
ਚਾੜੂ ਮਾਰ ਕੇ ਨਾ। ਝਾੜੂ ਮਾਰ ਕੇਟ ਦੀ ਬਾਲਟੀ ਬੰਨ ਇੱਕਦਮ ਸਾਫ਼ ਹੋ ਜਾਂਦੀਆਂ। ਨੇ ਉਹ ਧੂਲ ਮਿੱਟੀ ਕਰਕੇ। ਸਾਫ਼ ਨੀ ਹੁੰਦੀਆਂ। ਪਹਿਲੇ ਝਾੜੂ ਮਾਰੋ ਨਾ ਝਾੜੂ ਮਾਰੋ ਫੇਰ ਉਹਨੂੰ ਸਾਫ਼ ਕਰੋ ਫਿਰ। ਪੌੜੀਆਂ ਤੇ ਪਾਓ ਸਾਫ਼ ਹੋ ਜਾਂਦਾ ਸਾਂ। ਮੈਂ ਤੇ ਪਹਿਲੇ ਬਾਹਾਰ ਵੀ। ਬਾਹਰ ਵੀ ਆਪਣੇ ਬੂ ਦੇ ਬਾਹਰ ਵੀ ਪਹਿਲੇ ਪੋਕਰ ਮਾਰਨੀ ਆ। ਫੇਰ ਪਾਣੀ ਤਰੋਂਕਣੀ ਆ। ਉਹ ਵੀ ਭਾਂਡਿਆਂ ਵਾਲਾ ਹੋ ਗਿਆ। ਕਦੀ ਕੱਪੜਿਆਂ ਵਾਲਾ ਹੋ ਗਿਆ। ਮੈਂ ਏਦਾਂ ਹੀ ਪਾਣੀ ਪਾਣੀ ਹ ਹੋਰ ਪਾਣੀ ਨੀ ਸਾਫ਼ ਪਾਣੀ ਨੀ। ਮੈਂ ਕਰਦੀ ਹੈਗੀ।
ਹਾਰੂ ਮਾਰਦੀਆਂ ਨੀ ਐਵੇਂ ਪਾਈਪ ਨਾਲ ਪਾਣੀ ਪਾਣੀ ਕਿੱਥੋਂ ਸਾਫ਼ ਹੁੰਦੀਆਂ ਪੌਣੀਆਂ ਉਹ ਵੀ। ਪੋਣੀਆਂ ਸਾਫ਼ ਹੁੰਦੀਆਂ ਏਦਾਂ। ਝਾੜੂ ਲਾਓ ਫੇਰ ਲਾਓ। ਪਾਣੀ ਪਾਓ ਤੇ ਫੇਰ ਤਾਂ ਲਾਲ ਦੀ ਵੀ ਹੁੰਦੀਆਂ ਹੈ। ਤੁਸੀਂ ਇੱਦਾਂ ਹੀ ਕਰ ਰਹੇ ਹੋ। ਕਿੱਥੇ ਕੁਛ ਹੋਣਾ ਹੈ। ਇੱਦਾਂ ਕੁਛ ਹੁੰਦਾ ਆ। ਪਾਣੀ ਦੀ ਬਰਬਾਦੀ ਕਰ ਰਹੇ ਹੋ। ਸਮਝਾਵੇ ਕੋਣ ਇਹਨਾ ਨੂੰ ਸਮਝਾਣ ਨਾ ਮਾਰਾ ਉਹ ਕਹਿੰਦਾ ਤੂੰ ਛੱਡ ਪਰੇ ਕਿਉਂ ਸਮਝਾ ਰਹੇ ਹੋ
ਠੀਕ ਤਹੀ।
ਤਾ ਵੀ ਨਹੀਂ ਸਕਦੇ ਅਸੀਂ।
ਨਹੀਂ ਜੀ ਨਹੀਂ ਕਿਸੇ ਨੂੰ ਕੁਛ ਨਹੀਂ ਕਹਿ ਸਕਦੇ। ਫਿਰ ਤੁਸੀਂ ਆਪਣੇ ਉੱਤੇ ਕੰਟਰੋਲ ਕਰ ਸਕਦੇ ਆ। ਲੇਕਨ ਹ ਇੱਕ ਪ੍ਸੈਂਟ ਕ ਵੀ। ਸਕਦੇ ਹਾਂ। ਵੀ ਕੋਈ ਨਾ ਥੋੜਾ ਥੋੜਾ ਉਹ ਕਰ ਲੋ। ਕਹਿ ਸਕਦੇ ਹਾਂ। ਲੇਕਿਨ ਇਹ ਵੀ ਕੋਈ ਮੰਨੇ ਨਾ ਮੰਨੇ ਫਿਰ ਇਹ ਹੋ ਜਾਂਦਾ ਨਾ ਥੋੜਾ ਜਿਹਾ।
ਵੇਖੋ ਕਈ ਵਾਰ ਸਾਡੇ ਘਰ ਸਾਹਮਣੇ ਪਾਰ ਕੇ ਹੈਗਾ ਆ। ਸਥੇ ਵਾਲੇ ਅੰਕਲ ਰੋਜ਼ ਪਾਰਕ ਚ ਪਾਣੀ ਇੰਨਾ ਪਾਉਂਦੇ ਆ, ਇੰਨਾ ਪਾਉਂਦੇ ਆ। ਪੂਰੇ ਪਾਰਕ ਚ ਗਮਲੇ ਚ ਪਾਣੀ ਪਾਓ ਤੁਸੀਂ। ਪਰ ਪੂਰੀ ਪਾਲਕਕ ਗਲੀ ਕਰ ਰਹੇ ਹੋ।
ਸਹੀ ਗੱਲ ਹੈ। ਜਿੱਥੇ ਜਰੂਰਤ ਹੈ। ਉੱਥੇ ਪਾਉ ਨਾ। ਬਾਕੀ ਬਚਿਆ ਰਹਿਣ ਤੋਂ ਪਾਣੀ
ਚੱਲਦੇ ਹੈ। ਪਾਰਕ ਵਿੱਚ ਵੋਕ ਕਰਦੇ ਹੈ। ਕੋਈ ਘੁੰਮਣ ਆਉਂਦਾ। ਕੋਈ ਆਉਂਦਾ ਹੈ ਐਕਸਰਸਾਈਜ਼। ਤੁਸੀਂ ਪਾਣੀ ਪਾ ਕੇ ਪੂਰੀ ਗਿੱਲੇ ਕਰ ਰਹੇ ਹੋ। ਪੈਰਾ ਤੇ ਖਿੱਚ ਕਿਚ ਪੈਰਾਂ ਵਿੱਚ ਮੱਛ ਰਹੀ ਐ। ਪਾਣੀ ਦਾ ਵੇਸਟਜ਼ ਕੀਤਾ ਆ। ਅਸੀਂ ਮਾੜਾ ਮਾੜਾ ਗਮਲੇ ਚ ਪਾ ਕੇ ਬਸ ਤੁਸੀਂ ਕਿਉਂ। ਵਾਧੂ ਚਲਾ ਰਹੇ ਹੈਗੇ ਉਹ ਪਾਣੀ।
ਔਰ ਉਹ ਕਿਚਕਚ ਫਿਰ ਜਿਹੜੀ ਸਵੇਰੇ ਤੱਕ ਮਿੱਟੀ ਸੁਗ ਜਾਏਗੀ, ਉਹ ਹੋਰ ਦੁੱਗਣੀ ਉਹ ਕਰਨੀ ਪਏਗੀ ਸਫ਼ਾਈ।
ਬਿਲਕੁਲ ਬਿਲਕੁਲ ਸਰ।
ਪਾਣੀ ਦੀ ਬਰਬਾਦੀ ਹੈ। ਹੋਰ ਕੀ ਹੈ।
ਉਹਨਾਂ ਨੂੰ ਕਹੋ ਤੇ ਫਿਰ ਸਮਝਦੇ ਨੀ ਹੈਗੇ। ਉਹ ਕਹਿੰਦੇ ਪਤਾ ਨਹੀਂ ਸਾਨੂੰ ਕਿਉਂ ਰੋਕ ਟੋਕਰਾ ਜਿੰਨਾ ਮਰਜ਼ੀ ਸਮਝਾਣਾ ਉ‌ਹ‌ਨਾ ਨੂੰ ਸਮਝ ਕੇ ਰਾਜੀ ਨਹੀ ਹੈ ਉਹ ਅਗਲੇ
ਕਈ ਨਹੀਂ ਸਮਝਦੇ ਬਾਈ, ਕਈ ਸਮਝ ਜਾਂਦੇ ਨੇ। ਜੋ ਸਮਝਣ ਵਾਲੇ ਹੁੰਦੇ ਨੇ ਉਹ ਖੁਦ ਹੀ ਸਮਝ ਆਦੇ ਨੇ। ਜਿਨਾਂ ਨੇ ਨਹੀਂ ਸਮਝਣਾ ਉਹ ਨਹੀਂ ਸਮਝਦੇ।
ਬਿਲਕੁਲ ਹਾਂ ਛਤਾ ਲਾਉਦੇ ਹਾ ਕਿ ਛੱਤ ਵੀ ਖਰਾ ਹੋ ਗਈ ਤੇ ਬੰਦਾ ਮੀਂਚ ਨਾ ਆ ਗਿਆ ਤੇ ਬੰਦਾ ਅਹ ਪਾਣੀ ਵੀ ਖ਼ਰਾਬ ਨੀ ਹੋਇਆ, ਬਰਬਾਦ ਨੀ ਹੋਇਆ।
ਬਿਲਕੁਲ ਸਹੀ ਗੱਲ ਹੈ।
ਇਹ ਕੰਮ ਕਰਨੇ ਚਾ‌‌ਹੀਦੇ ਲੋਕਾਂ ਨੂੰ ਛੱਤ ਤੇ ਪਾਣੀ ‌ਕੰਮ ਹੀ ਆਏ।
ਸਾਡੇ ਸਾਹਮਣੇ ਇੱਕ ਹੁੰਦੇ ਸੀ। ਉਹਨਾਂ ਦੀ ਛੱਤ ਬਿਲਕੁਲ ਸਾਫ਼ ਹੁੰਦੀ ਸੀ। ਤੇ ਤਿ ਮੰਜ਼ਿਲਲੇ ਤੋਂ ਉਹਨਾਂ ਦੇ ਪਤ ਨਾਲ ਹੁੰਦਾ ਸੀ। ਦੋਵੰਜ਼ਿਲਲੇ ਵਾਲੀ ਉਹਦੇ ਤੇ ਤੇ ਉਹ ਪਤਾ ਕੀ ਕਰਦੇ ਮੰਜਿਲੇ ਵਾਲੀ ਪਾਈਪ ਦੇ ਥੱਲੇ ਪਾਣੀ ਲਾ ਦਿੰਦੇ ਸੀ, ਭੱਡਾ ਭਾਂਡਾ ਉਹ ਪਤਾ ਕੀ ਕਰਦੇ ਸੀ। ਉਹਦੇ ਨਾਲ ਕੱਪੜੇ ਧੋ ਲੈਂਦੇ ਸੀ। ਸਾਰੇ ਕੱਪੜੇ ਉਹਦੇ ਨਾਲ ਧੋ ਦਿੰਦੇ ਸੀ। ਸਾਰੀਆਂ ਧੁਲਾਈਆਂ ਕਰ ਦਿੰਦੇ ਸੀ ਅੰਦਰੋਂ ਬਾਹਰੋਂ।
ਹਮ
ਕਹਿੰਦੇ ਸਾਡੀ, ਉਹ ਛੱਤ ਬਿਲਕੁਲ ਸਾਫ਼ ਰੱਖਦੇ ਸੀ ਆਪਣੀ ਵੱਡਾ ਵੱਡਾ ਭਾਂਡਾ ਕੱਪੜਿਆਂ ਦਾ ਧੋਂਦੇ ਸੀ। ਸੀ ਉਹ ਤੇ ਉਹ ਕਹਿੰਦੀ ਚੋਲ ਕੇ ਆਪਣਾ ਰੱਖ ਦਿੰਦੇ ਸੀ ਮਗਰੋਂ ਇੱਕ ਵਾਰੀ ਸਾਫ਼ ਪਾਣੀ ਲੈਂਦੇ ਸੀ, ਉਹਦੇ ਇਥੋਂ ਅੱਧਾ ਢੱਕਣ ‌ਡੀਟੋਲ ਪਾਉਂਦੇ ਸੀ, ਸਾਰੇ ਕੱਪੜਿਆਂ ਨੂੰ ਕੱਢ ਦਿੰਦੇ ਸੀ ਵਿੱਚ।
ਬੰਦਿਆਂ ਨੂੰ ਕਰਨਾ ਹੀ ਇ‌ਹੀ ‌‌ਚਾਹੀਦਾ ਆ।
ਹੋਰ ਮੀਂਹ ਵਾਲੇ ਪਾਣੀ ਨਾਲ ਸਾਰਾ ਕੱਪੜਾ ਧੋ ਲੈਂਦੇ ਸੀ ਉਹ ਫੇਰ ਉਹ ਤਾਂ ਹੀ ਕਹਿੰਦੇ ਚਦਰਾ ਵੀ ਦੇਈ। ਇਹ ਵੀ ਦੇਦੇ ਉਹ ਵੀ ਦੇਦੇ ਹੁਣ ਤੇ ਪਾਣੀ ਆਉਂਦਾ ਵਾ ਖੁੱਲਾ, ਫਟਾਫਟ ਤੋ ਦਿੰਦੇ ਸੀ। ਉਹ ਤਾਂ ਆ ਗਏ ਤੇ ਆਪਣਾ ਛੁੱਟੀ ਕੰਮ ਮੁਕਾਂਦੇ ਸੀ।
ਉਹ ਤੇ, ਵੈਸੇ ਬੰਦਾ ਗੰਦਾ ਚਲੋ ਜੀ ਵਧੀਆ ਕੰਮ ਆ ਕਰਦੇ ਆ ਬਾਅਦ ਚ ਫੋਨ ਲੱਗਦਾ ਕੋਈ ਆਇਆ ਬਾਹਰ।
ਠੀਕ ਹੈ ਠੀਕ ਹੈ ਜੀ। ਓਕੇ ਸਤਿ ਸ਼੍ਰੀ ਅਕਾਲ।